ਹੈਲੋ ਸਤਿ ਸ਼੍ਰੀ ਕਾਲ ਮੇਡਮ ਹੋਰ ਕੀ ਹਾਲ ਐ। ਵਧੀਆ ਜੀ ਵਧ ਧੀਆ ਹੋਰ ਕੀ ਕਰ ਰਹੇ ਸੀ?
ਮੈਂ ਕੁਛ ਨੀ ਬਸ, ਹਨਾ ਆਹਾ ਈ ਕੋਲਿੰਗ ਦਾ ਕੰਮ ਕਰਦੀ ਸੀਗੀ, ਤੇ ਹੁਣ ਰੋਟੀ ਰੁਟੀ ਬਣਾਣੀ ਆ ਬਸ। ਹਾਂਜੀ ਹਾਂ। ਆਟਾ ਵਗੈਰਾ ਹਾਂ ਆਟਾ ਵਗੈਰਾ ਗੁੰਨ ਕੇ ਹਟੀ ਸੀਗੀ। ਤੇ ਰੋਟੀ ਬਣਾਣੀ ਆ ਹਜੇ। ਹਾਂਜੀ ਹਾਂ, ਹੋਰ ਤੁਸੀਂ ਕੀ ਕਰਦੇ?
ਕੁਛ ਨੀ ਬਸ ਅਸੀਂ ਵੀ ਝਾੜੂ ਪੋਚਾ ਕਰਕੇ ਫ੍ਰੀ ਸੀਗੇ ਹੁਣ
ਅੱਛਾ-ਅੱਛਾ ਹੋਰ ਨਾ ਨਾਲੇ
ਹਾਂਜੀ।
ਮੈ ਖਿਆ ਨਾਹ ਲੇ
ਨਈ ਮੈਮ ਹਲੇ ਨੀ, ਹਲ ਤਾਂ ਮਤਲਬ ਕਿ ਲਗਾ ਉੱਠੇ ਈ ਲੇਟ ਸੀਗੇ ਨਾ ਤਾਂ ਹਾਲੇ ਕੰਮ ਈ ਨੀਬੜਿਆ ਸੀਗਾ ਬਸ।
ਹਾਂਜੀ ਹਾਂ ਨਾਲੇ ਗ ਹੁਣ ਛੁੱਟੀਆਂ ਨੇ ਹੁਣ ਐਂ ਹੁੰਦਾ ਵੀ ਚਲੋ ਰਾਮ ਨਾਲ ਉੱਠੋ ਹਨਾ। ਚਲੋ ਜਦ ਸਕੂਲ ਜਾਣਾ ਹੁੰਦਾ ਓਦੋਂ ਤਾਂ ਜਲਦੀ ਉੱਠਣਾ ਪੈਂਦਾ ਆ ਹੁਣ ਐਂ ਹੁੰਦਾ ਵੀ
ਹਾਂਜੀ ਹਾਂਜੀ। ਮੈਮ ਵੈਸ ਸਟੱਡੀ ਕੀ ਕਰਦੇ ਓ ਤੁਸੀਂ?
ਸਟੱਡੀ ਮੇਰੀ ਕੰਪਲੀਟ ਹੋ ਗਈ ਆ, ਫਿਰ ਮੈਂ ਬੀ ਐੱਸ ਸੀ ਕੀਤੀ ਸੀਗੀ। ਤੇ ਓ ਫੇਰ ਹੁਣ ਮੈਂ ਬਸ ਓਨਲਾਈਨ ਕੰਮ ਈ ਕਰਦੀ ਆ। ਹਾਂਜੀ ਹਾਂ ਹਾਂ, ਹਾਂਜੀ ਤੁਸੀਂ ਕੀ ਕਰਦੇ ਓ?
ਮੈਮ ਮੈਂ ਵੀ ਸਟੱਡੀ ਕਰ ਰਹੀ ਆ। ਮੈਂ ਵੀ ਪਲੱਸ ਵਨ ਚ।
ਠੀਕ ਐ ਠੀਕ ਐ ਚਲੋ ਵਧੀਆ।
ਹਾਂਜੀ। ਨਈ ਨਈ ਮੈਮ ਅੱਜ ਵੈਸੇ ਸਲਾਹ ਕਰ ਰਏ ਨੇ ਏਹੇ
ਅੱਛਾ ਅੱਛਾ।
ਫਨ ਵਰਡਸ ਚ ਚੱਲਾਂਗੇ ਜਾਂ ਕੋਈ ਕਿਥੇ ਸ਼ਿਵ ਦਾ ਮੰਦਿਰ ਐ, ਸ਼ਿਵ ਮੰਦਿਰ ਐ ਕੋਈ।
ਠੀਕ ਐ ਠੀਕ ਐ।
ਹਾਂਜੀ ਕਢਾਮਾ ਦੇ ਲਾਗੇ ਪਤਾ ਨੀ ਓਈ ਕਢਾਮ ਹਨਾ। ਓ ਓਥੇ ਕੈਣ ਜਾਣ ਨੂੰ ਕਹਿੰਦੇ ਨੇ। ਹਲੇ ਸਾਡੇ ਘਰੇ ਰਿਸ਼ਤੇਦਾਰ ਜੇ ਆਗੇ। ਤਾਂ ਸੋਚ ਰਏ ਵੀ ਸ਼ਾਮ ਨੂੰ ਜਾਵਾਂਗੇ ਅਸੀਂ।
ਠੀਕ ਵਧੀਆ ਹਾਂਜੀਆਂ। ਚਲੋ ਵਧੀਆ ਏ ਹੁੰਦਾ ਵੀ ਚਲੋ ਜਦੋਂ ਕੋਈ ਆਂਦਾ ਉਦੋਂ ਈ ਆਪਾਂ ਨਿਕਲਿਆ ਜਾ ਸਕਦਾ। ਨੇ ਇਕੱਲੇ ਤਾਂ ਆਪਾਂ- ਜਾ ਵੀ ਨੀ ਸਕਦੇ ਗੇ। ਹੂੰ ਹੂੰ ਚਲੋ ਵਧੀਆ। ਨਾਲੇ ਵਧੀਆ-
ਹਾਂਜੀ-ਹਾਂਜੀ
ਹਾਂ- ਚਲੋ ਹੋ ਨਾਲੇ- ਐ ਹੁੰਦਾ ਵੀ ਚਲੋ ਸਾਰੇ ਮਿਲ ਕੇ ਜੀਅ ਲੱਗ ਕੇ ਵਧੀਆ ਆਪਾਂ ਘੁੰਮ ਲੈਂਨੇ ਆਂ।
ਹੂੰਅ-ਹੂੰਅ ਜ-
ਹਾਂ- ਅਸੀਂ ਵੀ ਮਤਬ- ਅ-ਅ-ਘਰੇ ਈ ਆ, ਹਲੇ ਤ ਕਿਤੇ ਨੀ ਜਾਣਾ ਗਾ।
ਹਾਂਜੀ -ਹਾਂਜੀ ਦੇਖੋ ਸਾਡੀ ਵੀ ਸਲਾਹ ਦੀ ਬਣੀ ਆ। ਜਦੋਂ ਦੇਖੋ ਰਿਸ਼ਤੇਦਾਰ ਟੈਮ ਨਾਲ ਜ- ਚੱਲ ਗਏ ਤਾਂ ਵੀ ਠੀਕ ਐ। ਨਈ ਕੱਲ੍ਹ ਤੇ ਚੱਲ ਜੂਗੀ ਸਲਾਅ। ਹਾਂਜੀ- ਹਾਂਜੀ ਦੇਖੋ ਸਾਡਾ ਵੀ ਚਾਚਾ ਕਹਿੰਦਾ‌ ਸੀਗਾ ਵੀ ਆਪਾਂ ਵੀ ਆਪ- ਕੁੜੀਆਂ ਨੂੰ ਘੁਮਾ ਲਿਆਵਾਂਗੇ ਕੱਲੀਆਂ ਨੂੰ। ਵੀ ਮੁੰਡੇ ਤਾਂ ਚਲੋ ਜਾਂਦੇ ਈ ਰਹਿੰਦੇ ਨੇ ਹਨਾ। ਤਾਂ ਕਰਕੇ ਵੀ ਫੇਰ ਅਸੀਂ ਸੋਚਿਆ ਵੀ ਚਲੋ ਅਸੀਂ- ਕੀ ਚੱਲ ਜਾਂ ਗੇ। ਹਾਂਜੀ -ਹਾਂਜੀ ਹਾਂਜੀ ਘੁੰਮਦੇ ਈ ਰਹਿੰਦੇ ਨੇ। ਮੁੰਡੇ ਤਾ ਦੇਖੋ। ਹਨਾ- ਮੁਰਜਾ ਹਾਂਜੀ। ਹ- ਚਲੋ ਹਾਂਜੀ ਸਾਡੇ ਦੇਖੋ ਹਾਂ ਦੇਖੋ ਹੁਣ- ਹੁਣ ਜੇੜੀਆਂ ਸਾਡੀ ਬੂਆ ਹੋਣ- ਉਨਾਂ ਨੇ ਵੀ ਚਲੋ ਓ ਵੀ ਘੁੰਮਦੀਆਂ ਰਹਿੰਦੀਆਂ ਨੇ। ਜਦੋਂ ਅ ਸਾਡੇ ਵਰਗੇ ਤਾਂ ਦੇਖੋ ਕਿਤੇ ਵੀ ਨੀ ਜਾਂਦੇ ਹਨਾ। ਤਾਂ ਹੁਣ ਜਿਵੇਂ ਆਏ ਹੋਏ ਨੇੇ ਫੁਫੜ, ਬੂਆ- ਚਾਚੇ ਨੇ ਸੋਚਿਆ ਵੀ ਚਲੋ ਵੀ- ਹੁਣ ਤੋਡੀਆਂ ਬੂਹਾ ਹੁਨੀ ਆਈਆ ਹੋਈਆਂ ਨੇ। ਚਲ ਘੁੰਮੇ ਆਈਏ ਆਪਾਂ।
ਠੀਕ ਐ ਠੀਕ ਐ ਚੱਲ ਵਧੀਆ ਗੱਲ ਆ ਫਿਰ ਤਾਂ। ਆ ਚਾਚਾ ਵੀ ਜਾਊਗਾ?
ਹਾਂਜੀ- ਹਾਂਜੀ ਓ ਅਸੀਂ ਫੇਰ ਗੱਡੀ ਚ ਜਾਵਾਂਗੇ ਨਾ ਤਾਂ ਗੱਡੀ ਉਹੀ ਚਲਾਣਗੇ।
ਠੀਕ ਆ ਠੀਕ ਆ ਵਧੀਆ ਗੱਲ ਆ। ਸਈ ਗੱਲ ਆ ਸਾਰੀ ਫੈਮਿਲੀ- ਜਾਣਾ ਚਾਈਦਾ ਨਾ ਮਨ ਹੋਰ ਹੋ ਜਾਂਦਾ।
ਹਾਂਜੀ -ਹਾਂਜੀ ਅਸੀਂ ਬਸ ਚਾਰ ਪੰਜ ਜਣੇ ਹੀ ਜਾਵਾਂਗੇ।
ਠੀਕ ਐ ਠੀਕ ਐ ਹਾਂਜੀ ਹਾਂ ਚਲੋ ਬੱਚੇ- ਮੈਂ ਓ ਨਾ। ਜੇੜੇ ਰਿਸ਼ਤੇਦਾਰ ਆਏ ਹੋਏ ਨੇ। ਮੈਂ ਕਿਆ ਜਿਵੇਂ ਰਿਸ਼ਤੇਦਾਰ ਜੇੜੇ -ਜੇੜੇ ਆਏ ਹੋਏ ਨੇ।
ਹਾਂਜੀ -ਹਾਂਜੀ ਸਈ ਗੱਲ ਏ ਆ।
ਹਾਂਜੀ।
ਹਾਂਜੀ ਰਾਤ ਨੂੰ ਵੀ ਲਗਾਲੋ ਮੈਮ ਸਾਡੇ ਕਮਰੇ ਹਨਾ ਵੀ ਸੋਫੇ ਵਗੈਰਾ ਸਾਨੂੰ- ਬਾਹਰ ਕੱਟਣੇ ਪੈਂਦੇ- ਨੇ ਹਨਾ ਗੱਦੇ ਵਗੈਰਾ ਸੁੱਟਣੇ ਪੈਂਦੇ ਨੇ ਰਾਤ ਨੂੰ ਵੀ ਕਮਰੇ ਸਾਡੇ ਟਾਈਮ- ਹੋਏ ਹੁੰਦੇ ਨੇ- ਹਾਂਜੀ ਦੇਖਲੋ ਜਿਵੇਂ ਬਹੀਏ ਵਗੈਰੇ ਨੀ ਆਏ। ਹੁੰਦੇ।
ਹਾਂ ਹਾਂ
ਹਾਂਜੀ, ਉਹ ਵੀ ਸਾਡੇ ਕਮਰੇ ਭਰੇ ਹੋਏ ਹੁੰਦੇ ਨੇ।
ਹਾਂ, ਚਲੋ ਸ਼ੁਕਰ ਕਰੋ ਹਜੇ ਤਾਂ ਏਸੀ ਏ ਜੇ ਨਹੀਂ ਹੁੰਦਾ ਫੇਰ ਤਾਂ ਬਹੁਤ ਔਖਾ ਹੁੰਦਾ ਏ ਆ। ਹਾਂ-ਅ ਜੇ ਚਲੋ ਜੇ ਏ ਸੀ ਕਰਕੇ ਚਲੋ-
ਗੱਦੇ ਸੁੱਟ ਕੇ ਹਾਂਜੀ ਪੈ ਜਾਂਦੇ ਨੇ। ਨਹੀਂ ਚਲੋ ਕੂਲਰ ਹੇਠ ਵੀ ਲਗਾ ਲੋ ਹੈ ਨਾ ਮੰਜੇ ਫਿਰ ਮੰਜਿਆਂ ਦਾ ਵੀ ਔਖਾ ਆ, ਗਰਮੀ ਬਈ ਚਲ ਚਿੰਬੜ ਚੁੰਬੜ ਕੇ ਪਿਆ ਵੀ ਨੀ ਜਾਂਦਾ। ਹੁਣ ਏ ਸੀ ਚ ਤਾਂ ਐ ਵੀ ਠੰਡ ਚੜ੍ਹ ਜਾਂਦੀ ਆ, ਬੰਦਾ ਪੈ ਜਾਂਦਾ ਆ।
ਹਾਂ ਇਹਂ ਹੁੰਦਾ ਵੀ ਚਲੋ ਕਮਰੇ ਚ
ਹਾਂ ਜਿਹਦੇ ਕੁ ਸਾਰਾ ਕਮਰਾ ਦਾ ਠੰਡਾ ਹੋਇਆ ਹੁੰਦਾ ਹੈ। ਜਿੱਥੇ ਜਿਹਦਾ ਮਿਲੀ ਅਗਲਾ ਪੈ ਗਿਆ।
ਹਾਂ
ਹਾਂਜੀ ਹਾਂਜੀ ਕਈਏ ਹੁੰਦਾ ਵੀ ਮੈਂ ਏਸੀ ਮੂਹਰੇ ਹੀ ਪੈਣਾ ਆ। ਫੇਰ ਉਹਨਾ ਨੂੰ ਜੁਖਾਮ ਹੋ ਜਾਂਦਾ ਜਮਾ ਜੁਖਾਮ ਲਗਾ ਕੇ ਬੈਠ ਜਾਂਦੇ ਨੇ।
ਅੱਛਾ ਅੱਛਾ
ਠੰਡ ਲੱਗਦੀ ਆ ਦੋ ਦੋ ਕੰਬਲ ਲੈ ਕੇ ਪੈਂਦੇ ਨੇ।
ਦੱਸ, ਹਾਂ ਵੈਸੇ ਨੋਰਮਲੀ-ਨੋਰਮਲ ਟੈਂਪਰੇਚਰ ਤੇ ਹੀ ਚਲੋ ਰੱਖਣਾ ਚਾਹੀਦਾ ਵੀ ਠੰਡ।
ਮੇਰੇ ਵੀ ਦੇਖੋ ਬੂਆ ਆਈ ਹੋਈ ਆ ਉਹ ਕਹਿੰਦੀ ਵੀ ਮੈਂ ਇਸ ਦੇ ਮੂਹਰੇ ਪੈਣਾ ਆ। ਉਹ ਏ ਸੀ ਮੂਹਰੇ ਪੈ ਗਈ ਫੇਰ ਕਹਿੰਦੀ ਮੈਨੂੰ ਦੋ ਦੋ ਕੰਬਲ ਦਿਉ।
ਅੱਛਾ-ਹ-ਹ-ਹਾ ਹਾਂ, ਇਹੀ ਆ ਚਲੋ ਵੀ ਨੋਰਮਲ ਜਿਹਾ ਅਠਾਈਜਾਂ ਪੱਚੀ ਪੁੱਚੀ ਤੇ ਰੱਖਦੇ ਹਾਂ।
ਹਾਂਜੀ, ਅਸੀਂ ਵੀ ਚੌਵੀ-ਪੱਚੀ ਤੇ ਰੱਖ ਲੈਂਏ ਆ, ਅਜ ਦੇ ਬੱਚਿਆਂ ਨੂੰ- ਤਾਂ ਇਹ ਕਹਿਣਗੇ ਵੀ ਉਹ ਕਰੋ, ਮਤਲਬ ਕਿ ਵੀ ਉਹ ਕਰ ਦਿੰਦੇ ਨੇ ਬੀ। ਕਿਵੇਂ ਕਰ ਦਿੰਦੇ ਨੇ, ਫੇਰ ਅਸੀਂ ਘਟਾ ਦਿੰਦੇ ਹਾਂ ਬਾਅਦ ਚ।
ਠੀਕ ਹੈ ਠੀਕ ਏ, ਹਾਂ-ਹਾਂ ਵਧੀਆ ਗੱਲ ਬਾਦ ਚ
ਬਾਅਦ ਚ ਕਟਾਤਾ ਹਾਜੀ।
ਹਾਂ ਹਾਂ ਇਹ ਤਾਂ ਹੈ, ਫੇਰ ਇਹ ਹੁੰਦਾ ਵੀ ਚੱਲ ਕੰਬਲ ਲੈ ਕੇ। ਕੀ ਪੈਣਾ ਆ। ਹੈਨਾ ਇੰਨੇ ਕੰਬਲ ਲੈ ਕੇ ਕਿੱਥੋਂ ਆਈਏ।
ਹਾਂਜੀ-ਹਾਂਜੀ ਫੇਰ, ਉ ਫੇਰ ਸਵੇਰੇ ਵੀ ਦੇਖੋ ਕਿੰਨਾ ਗੰਦ ਪਿਆ ਹੁੰਦੇ, ਪਹਿਲਾਂ ਕੰਬਲਾਂ ਨੂੰ ਚੁੱਕੋ, ਫੇਰ ਰਜਾਈਆਂ ਗੱਦੇ ਚੁੱਕੋਹੈ ਨਾ? ਜਿਹੜੇ ਗੱਦੇ ਵਿਛਾ- ਹੁੰਦੇ ਨੇ ਹੈ ਨਾ ਉਹ ਰੱਖੋ ਫਿਰਲਗਾ ਲਓ ਕਈ ਵਾਰ ਜੇ ਮੀਂਹ ਵਗੈਰਾ ਪੈਂਦਾ। ਜਿੱਦਾਂ ਜਿਹੜੇ ਆਪਾਂ ਨੇ ਸੋਫੇ ਵਗੈਰਾ ਬਾਹਰ ਕੱਢੇ ਹੋਏ ਹੁੰਦੇ ਉਹਨਾਂ ਨੂੰ ਅੰਦਰ ਕਰੋ।
ਭਿੱਜ ਜਾਂਦੇ, ਹਾਂ ਉਹ ਭਿੱਜ ਜਾਂਦੇ ਨੇ, ਫਿਰ ਉਹਨਾਂ ਨੂੰ ਅੰਦਰ ਕਰੋ। ਚਲੋ ਹਾਂ ਇਹੀ ਹੁੰਦਾ। ਚਲੋ ਐਂ ਹੁੰਦਾ ਵੀ ਚਲੋ ਮਜ਼ਾ ਆਂਦੇ, ਪਰ ਸਾਰੇ ਇਕੱਠੇ ਬਹਿੰਦੇ ਨੇ ਨਾ? ਹਾਂ-ਆ ਜੀਅ ਜਾ ਲੱਗਿਆ ਰਹਿੰਦਾ, ਮਤਲਬ ਵੀ ਚੱਲ ਰਾਤ ਨੂੰ ਵੀ ਲੇਟ ਹੀ ਸੌਂਦੇ ਰੇ।
ਹਾਂਜੀ-ਹਾਂਜੀ ਸਹੀ ਗੱਲ ਏ।
ਅੱਛਾ ਹੋਰ ਸੁਣਾਓ।
ਹਾਂਜੀ ਤੁਸੀਂ ਦੱਸੋ ਮੈਮ। ਹੋਰ ਮੈਮ ਤੁਸੀਂ ਕਦੇ ਹਾਂਜੀ ਕੀ ਹੋਇਆ ਮੈਮ?
ਉਹ ਪੁੱਛ ਰਹੇ ਸੀ ਵੀ ਤੁਸੀਂ ਕਿੰਨੀਆਂ ਰੋਟੀਆਂ ਖਾਣੀ ਮੈਂ ਕਿਹਾ ਕਿ ਮੈ ਤਾਂ ਇੱਕ ਖਾਊ। ਹਾਂ ਰੋਟੀ ਜੀਓਂ ਨੀ ਕਰਦਾ ਖਾਣ ਨੂੰ ਹੈ ਨਾ ਸਬਜ਼ੀਆਂ ਵੀ ਕਿਹੜੀਆਂ ਨੇ। ਅੰਮੀ ਲੈ ਜੀ ਫੜ
ਹਾਂਜੀ ਸਬਜ਼ੀਆਂ ਵੀ ਦੇਖ ਲੋ ਹੁਣ ਗਰਮੀ ਚ ਤਾਂ ਲਗਾ ਲਓ ਘੀਆ ਹੋ ਗਿਆ ਤੋਰੀ ਹੋ ਗਈ ਹੈ ਨਾ
ਹਾਂਜੀ ਹਾਂ, ਵੀ ਆਹੀ
ਹੁੰਦੀਆਂ ਨੇ ਸਬਜ਼ੀਆਂ
ਹਾਂ ਭਿੰਡੀਆਂ ਹੋ ਗੀਆਂ, ਅਰਬੀਆਂ ਹੋ ਗੀਆਂ
ਹਾਂਜੀ ਅਰਬੀ ਤਾਂ ਮੈਨੂੰ ਬਿਲਕੁਲ ਵੀ ਨੀ ਵਧੀਆ ਲੱਗਦੀ, ਘੀਆ ਵੀ ਨੀ ਵਧੀਆ ਲੱਗਦਾ। ਕੀ ਚਲੋ ਐ ਆ ਵੀ ਆਪਾਂ ਦੁੱਧ ਵਗੈਰਾ ਪਾ ਕੇ ਖਾ ਲੈਣੇ ਆਂ। ਅਰਬੀ ਤਾਂ ਬਿਲਕੁਲ ਵੀ ਨੀ ਵਧੀਆ ਲੱਗਦੀ ਦੇ ਕੁਛ ਹ ਹਾਂਜੀ ਅਰਬੀ ਤਾਂ ਸਾਡੇ ਕੋਈ ਵੀ ਨਹੀਂ ਖਾਂਦਾ।
ਅੱਛਾ, ਅੱਛਾ।
ਦੇ ਹੀ ਨਹੀਂ ਹੈਗੇ ਅਰਬੀ ਤਾਂ।
ਠੀਕ ਆ, ਠੀਕ ਆ ਹਾਂਜੀ ਸਾਡੇ ਤਾਂ ਪਰ ਖਾ ਲੈਂਦੇ ਨੇ ਸੁੱਕੀਆਂ ਬਣਾ ਲੈਂਦੇ ਨੇ ਉਹ ਖਾ ਲੈਂਦੇ ਨੇ।
ਖਾਣੀ ਈ ਨੀ ਕੀ ਫਾਇਦਾ ਹਨਾ।
ਠੀਕ ਆ ਹਾਂਜੀ ਹਾਂ ਫੇਰ ਸਹੀ ਗੱਲ ਆ ਜਿਹੜੀ ਚੀਜ਼ ਖਾਵੇ ਫਿਰ ਉਹੀ ਬਣਾਉਣੀ ਪੈਂਦੀ ਆ ਹੂੰ, ਹੂੰ ਤੇ ਹੁਣ ਚਲੋ ਵਧੀਆ। ਗਰਮੀਆਂ ਚ ਤਾਂ ਪਾਣੀ ਓ ਪੀਤਾ ਜਾਂਦਾ ਜ਼ਿਆਦਾਤਰ ਤਾਂ।
ਪਾਣੀ- ਪਾਣੀ ਪੀ-ਪੀ ਕੇ ਬੰਦਾ ਰੱਜ ਜਾਂਦਾ ਆ।
ਹੂੰ, ਹੂੰ।
ਅੱਜ- ਕੱਲ੍ਹ ਤਾਂ ਜੇ ਆਪਾਂ ਨਿਕਲ ਵੀ ਜਾਂਦੇ ਹਾਂ ਕਦੇ- ਕਦੇ ਬਾਹ ਹਰ ਆਪਾਂ ਨੂੰ ਰਸਤੇ ਚ ਕਿੰਨੀਆਂ ਸ਼ਬੀਲਾਂ ਮਿਲਦੀ
ਹਾਂ ਹਾਂਜੀ ਹਾਂ, ਚਲੋ ਵਧੀਆ ਗੱਲ ਏ। ਵੀ ਲੱਗੀ ਚਲੋ ਲਾਣੀਆਂ ਚਾਹੀਦੀਆਂ ਗਰਮੀ ਬਹੁਤ ਆ ਨਾ, ਜਿਹੜੇ ਵਿਚਾਰੇ ਬਾਹਰ ਕੰਮ ਕਰਦੇ ਨੇ। ਜਾਂਦੇ ਆਉਂਦੇ ਨੇ ਉਹ ਚਲੋ ਖੜ ਕੇ
ਪੀਣਾ ਲਾਭਦਾਇਕ ਹੁੰਦਾ ਹੈ ਵੀ ਹਾਂ ਚਲੋ ਪੀ ਲੈਂਦੇ ਨੇ ਹਨਾ। ਕਈ ਮਿੱਠਾ ਹੁਣ ਕਈ ਸਕੈਚ ਬਣਾ ਲੈਂਦੇ ਨੇ ਸਕੈਸ਼
ਹਾਂਜੀ ਹਾਂ ਕਈ ਜਿਵੇਂ ਜ ਹਾਂ ਜਲ ਜ਼ੀਰਾ ਦਾ ਹਾਂਜੀ ਹਾਂ ਜਲ ਜ਼ੀ ਦਾ ਸਕੈਸ਼ ਬਹੁਤ ਤਰ੍ਹਾਂ
ਫਲੇਵਰ ਹਾਂਜੀ ਸਕੈਚ- ਸਕੈਚ ਚ ਵੀ ਹੁੰਦੇ ਦੇਖਲੋ ਕਿੰਨੇ ਜ਼ਿਆਦਾ ਫਲੇਵਰ ਆਣ ਲਾਗੇ।
ਹਾਂਜੀ ਹਾਂ ਮੈਂਗੋ ਦਾ ਆ ਗਿਆ, ਜਿਵੇਂ ਲੀਚੀ ਦਾ ਆ ਗਿਆ।
ਹਾਂਜੀ- ਹਾਂਜੀ, ਬਹੁਤ ਜ਼ਿਆਦਾ ਫਲੇਵਰ ਆ ਗਏ ਹੁਣ ਤਾਂ। ਹਾਂਜੀ ਪੀਣ ਚ ਹਾਂਜੀ- ਹਾਂਜੀ ਇਕ ਐਂ ਵੀ ਟੇਸਟ ਜ ਚੇਂਜ ਹੋ ਜਾ ਜਾਂਦਾ ਹਨਾ।
ਹਾਂ, ਹਾਂ ਕਿਉਂਕਿ ਪਾਣੀ ਨਾਲੋਂ ਪਿਆਸ ਬੁਝ ਜਾਂਦੀ ਹੈ ਪਰ ਉਹ ਹਾਂ ਫੇਰ ਲੱਗੀ ਜਾਂਦੀ ਹੈ ਪਿਆਸ ਦੁਬਾਰਾ, ਦੁਬਾਰਾ
ਹਾਂਜੀ, ਹਾਂਜੀ ਇੱਕ ਵਾਰ ਨੂੰ ਆਪਾਂ ਨੂੰ ਐਂ ਹੋ ਜਾਂਦਾ ਕਿਉਂ ਕਿਉਂਕਿ ਨਾ ਉਹ ਠੰਡਾ, ਠੰਡਾ ਹੁੰਦਾ ਆ ਆਪਣੇ ਮਨ ਨੂੰ ਨਾ ਠੰਡਾ- ਠੰਡਾ ਸ਼ਾਂਤ ਕਰ ਦਿੰਦਾ ਆ, ਮਿੱਠਾ
ਭੁੱਖ ਜਿਹੀ ਮਿਟ ਜਾਂਦੀ ਆ।
ਸਹੀ ਗੱਲ ਹੈ ਹਾਂਜੀ, ਉਹ ਤਾਂ ਉਹ ਮਤਲਬ ਕਿ ਜਦੋਂ ਆਪਾਂ ਦੇ ਦੇਖ ਲਿਆ ਵੀ ਆਪਣਾ ਸ਼ਬੀਲਾ ਵਗੈਰਾ ਲਾਈ ਹੁੰਦੀ ਨੇ ਉਹ ਜ਼ਿਆਦਾ ਵਧੀਆ ਲੱਗਦੀਆਂ ਨੇ ਕਿਉਂਕਿ ਉਹ ਠੰਡੀਆਂ ਹੁੰਦੇ ਨੇ ਤੇ ਉਹਨਾਂ ਚ ਮਿੱਠਾ ਵੀ ਬੜਾ ਬੈਲੈਂਸ ਜਾਂ ਹੁੰਦਾ ਆ ਨਾ ਜ਼ਿਆਦਾ ਨਾ ਘੱਟ ਪਰਫੈਕਟ ਜਾਂ ਮਿੱਠਾ ਹੁੰਦਾ ਆ। ਹੁਣ ਘਰ ਚ ਚਲੋ ਜੇ ਆਪਾਂ ਬਣਾਈਏ ਆਪਣੇ ਤੋਂ ਕਈ ਵਾਰ ਜ਼ਿਆਦਾ ਮਿੱਠਾ ਪੈ ਜਾਂਦਾ ਉਹ ਪੀਆ ਵੀ ਨਹੀਂ ਜਾਂਦਾ।
ਹਾਂ, ਹਾਂ ਇਹ ਤਾਂ ਹੈ ਉੱਥੇ ਮਤਲਬ ਐਨ ਵਧੀਆ ਹੁੰਦਾ ਏ, ਨਾਲੇ ਸਵਾਦ ਬਹੁਤ ਲੱਗਦਾ ਹੈ।
ਪਤਾ ਕੀ ਹੈ ਫਿਰ ਉਹ ਜ਼ਿਆਦਾ ਕੁਆਂਟਿਟੀ ਚ ਹੁੰਦਾ ਐ ਹਨਾ।
ਹਾਂਜੀ ਹਾਂ, ਹਾਂ ਨਾ ਬੰਦਾ ਦੋ- ਦੋ ਗਲਾਸ ਪੀ ਲੈਂਦਾ।
ਹਾਂਜੀ, ਹਾਂਜੀ ਬੰਦੇ ਨੂੰ ਐ ਹੋ ਜਾਂਦਾ ਬੰਦੇ ਦਾ ਢਿੱਡ ਵੀ ਐਂ ਹੋ ਜਾਂਦਾ ਵੀ ਹਾਂ ਹੁਣ ਤਾਂ ਵੀ ਪੀ ਲਿਆ ਹੁਣ ਤਾਂ ਆਪ ਰੱਜ ਗਏ।
ਹਾਂ ਸਹੀ ਗੱਲ ਆ ਨਾ ਪਾਣੀ ਦੀ ਪਿਆਸ ਬਾਰ- ਬਾਰ ਲੱਗਦੀ ਹੈ ਫਿਰ।
ਹਾਂਜੀ ਸਹੀ ਗੱਲ ਹੈ, ਹਾਂਜੀ ਹੁਣ ਤਾਂ ਲਗਾਲੋ ਜਿਵੇਂ ਆਪ ਆਪਾਂ ਕਈ ਵਾਰ ਬਾਹਰ ਵੀ ਜਾਂਦੇ ਹਾਂ ਆਪਾਂ ਨੂੰ ਬੋਤਲ ਵਗੈਰਾ ਲੈ ਕੇ ਜਾਣੀ ਚਾਹੀਦੀ ਹੈ ਪਾਣੀ ਦੀ ਕਈ ਵਾਰ ਆਪਾਂ ਨੂੰ ਪਿਆਸ ਲੱਗੇ ਕਿਤੇ ਪਾਣੀ ਮਿਲੇ ਜਾਂ ਨਾ ਮਿਲੇ। ਹਾਂਜੀ ਮੇ ਹਾਂਜੀ, ਹਾਂਜੀ ਮੇਰੇ ਨਾਲ ਵੀ ਇੱਕ ਵਾਰ ਇਹੀ ਹੋਇਆ ਸੀਗਾ। ਮੈਂ ਮੇਰੀ ਮਾਸੀ ਕੋਲ ਗਈ ਸੀਗੀ ਮੈਨੂੰ ਮੇਰੀ ਮ ਮਾਸੀ ਦਾ ਮੁੰਡਾ ਲੈਕੇ ਗਿਆ ਸੀਗਾ। ਸਾਨੂੰ ਰਸਤੇ ਚ ਕਿਤੇ ਵੀ ਪਾਣੀ ਨੀ ਮਿਲਿਆ ਕਿਤੇ ਵੀ ਪਾਣੀ ਨਹੀਂ ਮਿਲਿਆ।
ਅੱਛਾ, ਅੱਛਾ ਇਹੀ
ਸਾਨੂੰ ਬ ਮੈਨੂੰ ਬੜਾ ਔਖਾ ਲੱਗਿਆ। ਵੀ ਹਾਏ ਪਾਣੀ ਹੀ ਨੀ ਮਿਲਿਆ ਸਾਨੂ ਤਾਂ ਕਿਤੇ ਉਹ ਵੀ ਮਤਲਬ ਕਿ ਦੂਰ ਨੇ ਮੇਰੀ ਮਾਸੀ ਦਾ ਪਿੰਡ
ਅੱਛਾ ਜੀ ਠੀਕ ਹਾਂਜੀ ਹਾਂ। ਹੈ ਇਹੀ ਹੁੰਦਾ ਹੈ ਚਲੋ ਆਪਾਂ ਨਾਲ ਲੈ ਕੇ
ਜਾਣਾ ਚਾਹੀਦਾ ਫਿਰ ਮੈਨੂੰ ਉਦੋਂ ਬੜਾ ਹੋਇਆ। ਫਿਰ ਮੈਂ ਉਸ ਤੋਂ ਬਾਅਦ ਨਾ ਮੈਂ ਪਾਣੀ ਦੀ ਬੋਤਲ ਹਮੇਸ਼ਾ ਆਪਣੇ ਨਾਲੇ ਰੱਖਦੀ ਆਂ।
ਠੀਕ ਹੈ, ਠੀਕ ਹੈ ਵਧੀਆ ਗੱਲ ਆ ਚਲੋ ਹਾਂ। ਠੀਕ ਹੈ ਜੀ।
ਹੈਲੋ